ਓਮ
ਹਾਂਜੀ
ਹੋਰ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ।
ਹਾਂਜੀ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਤੁਸੀ ਸੁਨਾਓ।
ਹੋਰ ਕੀ ਕਰ ਰਹੇ ਹੋ।
ਬਸ ਕੁਛ ਨੀ ਤੁਸੀਂ ਦੱਸੋ ਕੀ ਕਰਦੇਓ।
ਬਸ ਕੁਛ ਨਹੀਂ ਲੇਟੇ ਹੋਏ ਸੀ ਹੋਰ ਘਰ ਪਰਿਵਾਰ ਸਭ ਵਧੀਆ।
ਹਾਂਜੀ-ਹਾਂਜੀ ਵਧੀਆ ਤੁਸੀ ਦੱਸੋ ਹੋਰ ਕਿੱਥੇ ਜਾਨ ਦਾ ਪਲੈਨ ਨੀ ਬਨਿਆ ਤੁਹਾਡਾ।
ਬਸ ਵੀਰ ਜੀ ਯਾਤਰਾ ਹ ਸ਼ੁਰੂ ਹੋ ਗਈਆਂ ਨੇ ਹੇਮਕੋਟ ਸਾਹਿਬ ਦੀਆਂ। ਤੁਹਾਡਾ ਹੈ ਵਿਚਾਰ ਜਾਨ ਦਾ।
ਕਿਤੇ ਮੈਂ ਕਦੀ ਗਿਆ ਨੀ ਬਾਕੀ ਹੁਣ ਮੈਂ ਸੋਚਿਆ ਸੀ ਕਿ ਇਸ ਵਾਰ ਜਾਊਂਗਾ
ਤੇ ਕਦੋਂ ਜਾਨ ਦਾ ਵਿਚਾਰ ਹੈ ਭਾਜੀ।
ਜੀ ਜੀ ਬਸ ਨਾ ਸਾਡੇ ਇੱਥੇ ਮਤਲਬ ਇੱਕ ਜੂਨ ਤੋਂ ਜਾਂਦੇ ਪਏ ਨੇ ਸਾਰੇ ਬਈ ਇੱਕ ਜੂਨ ਤੋਂ ਜਾਣਾ ਹੈ ਤੇ ਫੇਰ ਉਸ ਹਿਸਾਬ ਨਾਲ ਅਸੀ ਦੇਖ ਲਾਂਗੇ ਤੁਸੀ ਕਦੋ ਜਾਣਾ ਫਿਰ।
ਦੇਖੋ ਵੀਰ ਜੀ ਜੂਨ ਯਾ ਜੁਲਾਈ ਚ ਹੀ ਸੋਚ
ਅੱਛਾ-ਅੱਛਾ ਦੇਖੋ ਜੁਲਾਈ ਚ ਤਾ ਹਲੇ ਜੁਲਾਈ ਚ ਤਾ ਬੜੀ ਲੇਟ ਹੋਜੇਗਾ ਜੂਨ ਚ ਤੁਸੀ ਬਨਾ ਲੋ ਫਿਰ।
ਹਾਂਜੀ-ਹਾਂਜੀ ਤੇ ਤੁਸੀ ਇਵੇਂ
ਬਸ ਅਸੀ ਤੇ ਐਕਚੁਅਲੀ ਮੇਰਾ ਦੋਸਤ ਹੈਗਾ ਇੱਕ ਉਹਦੇ ਕੋਲ ਬੁਲਟ ਆ ਅਤੇ ਉਹ ਕਹਿੰਦਾ ਸੀਗਾ ਕਿ ਮੈਂ ਤੈਨੂੰ ਨਾਲ ਲੈ ਜਾਊਂਗਾ। ਹਾਂਜੀ
ਹਾਂਜੀ-ਹਾਂਜੀ ਵੀਰ ਜੀ।
ਹਾਂਜੀ ਮੈਂ ਕਿਹਾ ਮੇਰਾ ਦੋਸਤ ਹੈਗਾ ਆ ਇੱਕ ਉਹ ਕਹਿੰਦਾ ਸੀ ਕਿ ਬੁਲਟ ਤੇ ਲੈ ਜਾਊਗਾ ਮੈਂ ਨਾਲ।
ਅੱਛਾ ਬੁਲੇਟ ਤੇ ਜਾਓਗੇ। ਕੱਲੇ ਜਾਣਾ ਹੈ ਤੁਸੀ ਸ਼ਾਯਦ ਫੈਮਲੀ ਮੈਨ। ਨਹੀਂ ਜਾਣਾ ਏ ਨਾਲ ਤੁਹਾਡੇ।
ਨਹੀਂ ਨਹੀਂ ਫੈਮਿਲੀ ਨਹੀਂ ਹੈ ਯਾਰ ਦੋਸਤ ਚੱਲੇ ਸੀਗੇ ਸਾਰੇ। ਹੋਰ ਤੁਸੀ ਕਿਦੇ ਨਾਲ ਜਾਨਾ ਹੈ।
ਮੈਂ ਤੇ ਫੈਮਿਲੀ ਨਾਲ ਜਾਵਾਂਗਾ ਭਾਜੀ ਵੇਖੋ ਗੱਡੀ ਲੈ ਕੇ ਚੱਲੀ ਐ।
ਨਾ ਕਿੰਨਾ ਕੁ ਟਾਈਮ ਲੱਗਦਾ ਉੱਥੇ ਜਾਨ ਨੂੰ।
ਵੀਰ ਜੀ ਦੋ ਦਿਨ ਲੱਗ ਜਾਂਦੇ ਨੇ ਤੁਸੀ ਪਹਿਲੇ ਦਿਨ ਨਿਕਲੋਗੇ ਰਸਤੇ ਚ ਸਟੇ ਕਰੋਗੇ ਨੈਕਸਟ
ਬਾਕੀ ਤੇ ਉੱਥੇ ਅਪਨਾ ਖਾਨ ਪੀਨ ਦਾ ਸਿਸਟਮ ਹੈਗਾ।
ਹਾਂਜੀ-ਹਾਂਜੀ ਵੀਰ ਜੀ ਸਭ ਅਰੇਂਜਮੈਂਟ ਹੈਗਾ ਗੁਰਦੁਆਰੇ ਵੱਲੋ।
ਅੱਛਾ ਅੱਛਾ ਚਲੋ ਵਧੀਆ ਫਿਰ ਤੇ ਤੁਸੀ ਅਪਨਾ ਇਕੱਠਾ ਹੀ ਪਲੈਨ ਬਨਾ ਲਓ ਨਾ ਫਿਰ ਅਸੀ ਇਕੱਠੇ ਹੀ ਚੱਲਦੇ ਹਾਂ।
ਪਰਵੀਰ ਜੀ ਤੁਸੀ ਫਰੈਂਡਸ ਨਾਲ ਹੋਵੋਗੇ ਨਾ ਮੈਂ ਅਪਨੀ ਫੈਮਿਲੀ ਨਾਲ ਹੋਵਾਂਗਾ ਥੋੜ੍ਹਾ ਉਹ ਫਰਕ ਪੈਂਦਾ ਹੈ।
ਤੁਸੀ ਉੱਥੇ ਮਿਲ ਲਯੋ ਫੇਰ।
ਹਾਂਜੀ-ਹਾਂਜੀ ਉੱਥੇ ਮਿਲ ਕੇ ਇਕੱਠੇ ਚੱਲ ਲਾਂਗੇ।
ਹਾਂਜੀ ਹਾਂਜੀ ਹੋਰ ਸਭ ਵਧੀਆ ਤੁਹਾਡੇ ਤੁਹਾਡੇ ਘਰ ਪਰਿਵਾਰ
ਹਾਂਜੀ
ਮੈਂ ਕਿਹਾ ਹੋਰ ਤੁਹਾਡਾ ਘਰ ਪਰਿਵਾਰ ਸਭ ਵਧੀਆ
ਸਭ ਵਧੀਆ ਨੇ ਵੀਰ ਜੀ
ਹੋਰ ਰੋਟੀ ਖਾ ਲੀ
ਹੋਰ ਤੁਸੀਂ ਸੁਣਾਓ ਕਦੋਂ ਵਿਆਹ ਕਰਾਣਾ ਤੁਸੀਂ
ਹਜੇ ਤੇ ਕੋਈ ਪਲੈਨ ਨੀ ਹੈਗਾ ਵਿਆਹ ਬੂਆ ਦਾ
ਤੇ ਹੇਮਕੁਟ ਸਾਹਿਬ ਜਾਣ ਦੀ ਤਿਆਰੀਆਂ ਵੈਸੇ ਹੋ ਗਈ ਨੇ ਤੁਸੀਂ ਇੱਕ ਤਰੀਕ ਕਹਿ ਰਹੇ ਹੋ ਮਹੀਨਾ ਤੇ ਐਂਡ ਹੀ ਹੈ
ਹਾਂਜੀ ਹਾਂਜੀ ਬਸ ਤਿਆਰੀ ਤੇ ਹੋ ਗੀ ਕੱਪੜੇ ਵਗੈਰਾ ਸਭ ਲੈ ਲੇ ਆ ਹੁਣ ਬਸ ਸਭ ਦੀ ਮਤਲਬ ਡਿਸਕਸ਼ਨ ਚੱਲਦੀ ਪਈ ਬਈ ਕਿੰਨੇ ਕਿੰਨੇ ਜਾਣਾ ਕਿਦੇ ਨਾਲ ਬ ਬੈਠਣਾ ਆ ਕੌਣ ਕਿਵੇਂ ਕਿੰਨਾ
ਕਿੰਨੀ ਬਾਈਕਾਂ ਚਲੀਆਂ ਨੇ ਤੁਹਾਡੇ ਮਤਲਬ ਕਿੰਨੇ ਫਰੈਂਡਸ ਕਿੰਨੇ ਬਾਈਕ
ਅਸੀਂ ਬਾਰਾਂ ਤੇਰਾਂ ਬੰਦੇ ਹੈਗੇ ਹਾ ਮੇਰੇ ਖਿਆਲ ਛੇ ਸੱਤ ਬਾਈਕਾਂ ਜਾਣਗੀਆਂ
ਤੇ ਇਸ ਟਾਈਮ ਤੇ ਜਿਸ ਤੁਸੀਂ ਇੱਕ ਜੂਨ ਨੂੰ ਕਹਿ ਰਹੇ ਹੋ ਸੰਗਤ ਬਹੁਤ ਹੈ ਉੱਥੇ ਇਸ ਟਾਈਮ ਤੇ ਉਥੇ ਕੋਈ ਰੂਮਸ ਵਗੈਰਾ ਕੁਛ ਕਿਉ ਨਹੀਂ ਮਿਲਣਾ
ਨਹੀਂ ਉਹ ਤੇ ਕੋਈ ਗੱਲ ਨੀ ਬਸ ਹੁਣ ਸੰਗਤ ਨਾਲ ਹੀ ਜਾਣਾ ਮੇਨ ਤੇ ਇੰਜੋਏ ਕਰਨ ਤੇ ਨੀ ਜਾਣਾ ਨਾ ਸੰਗਤ ਨਾਲ ਹੀ ਆਨੰਦ ਆਉਂਦਾ
ਨਹੀਂ ਨਹੀਂ ਸੰਗਤ ਨਾਲ ਆਨੰਦ ਆਉਂਦਾ ਪਰ ਉੱਥੇ ਆ ਰਿਹਾ ਨਾ ਨਿਊਜ਼ ਤੇ ਬਈ ਰੂਮਸ ਵਗੈਰਾ ਨਹੀਂ ਮਿਲ ਰਹੇ
ਨਹੀਂ ਤੇ ਨਾ ਅਸੀਂ ਤੇ ਦੇਖੀ ਨੀ ਮਤਲਬ ਨਿਊਜ਼ ਵਗੈਰਾ ਕੋਈ ਵੀ ਤੁਸੀਂ ਦੱਸ ਰਹੇ ਹੋ ਮੈਨੂੰ
ਨਹੀਂ ਮੈਂ ਵੀ ਦੇਖੀ ਸੀ ਨਿਊਜ਼ ਤਾਂ ਕਰਕੇ ਦੱਸ ਰਿਹਾ ਥੋੜੀ ਸੰਗਤ ਨੂੰ ਪ੍ਰੋਬਲਮ ਹੋ ਰਹੀ ਸੀ ਨਾ ਰੂਮਸ ਵਗੈਰਾ ਨਹੀਂ ਮਿਲ ਰਹੇ ਅਵੇਲੇਬਲ ਨਹੀਂ ਹੋ ਪਾ ਰਿਹਾ
ਅੱਛਾ ਅੱਛਾ ਅੱਛਾ ਅੱਛਾ ਅੱਛਾ ਚਲੋ ਫੇਰ ਵੈਸੇ ਤੇ ਤੁਸੀਂ ਆਪਣਾ ਵਧੀਆ ਕੀਤਾ ਦੱਸ ਕੇ ਇੱਕ ਵਾਰ ਆਪਾਂ ਗੱਲ ਕਰ ਲਾਂਗੇ ਘਰ ਸਭ ਨੂੰ ਯਾ ਦੋਸਤਾਂ ਨੂੰ ਕਿ ਬਈ ਏਦਾਂ ਏਦਾਂ ਦਿੱਕਤ ਆ ਰਹੀ ਹੈ ਉੱਥੇ ਕਮਰਿਆਂ ਦੀ ਜੋ ਫੇਰ ਅੱਗੇ ਉਹਨਾਂ ਦਾ ਪਲੈਨ ਹੋਇਆ ਤੇ ਅਸੀਂ ਦੇਖ ਲਾਂਗੇ
ਹਾਂਜੀ ਹਾਂਜੀ ਓਪਨਿੰਗ ਹੋਈ ਹੈ ਨਾ ਅੱਜ ਹੁਣੇ ਅਤੇ ਬੜੀ ਸੰਗਤ ਗਈ ਆ ਇਸ ਬਾਰ ਸਟਾਰਟਿੰਗ ਹੈ ਜੀ
ਹਾਂਜੀ ਨਾਲੇ ਸਾਡੇ ਇੱਧਰੋਂ ਵੀ ਬੜੇ ਬੰਦੇ ਗਏ ਦੇ ਆ ਉਹਨਾਂ ਨੇ ਹੀ ਕਿਹਾ ਸੀ ਅੱਗੇ ਬਈ ਤੁਸੀਂ ਵੀ ਆ ਜਾਓ ਫੇਰ ਅਸੀਂ ਇੱਕ ਤਰੀਕ ਦਾ ਪਲੈਨ ਬਣਾ ਲਿਆ
ਹਾਂਜੀ ਹਾਂਜੀ ਉਹ ਲੋਕਲ ਸੰਗਤ ਗਈ ਉਹ ਵਾਪ ਵਾਪਸ ਵੀ ਆ ਗਏ ਨਾ ਅੱਜ ਹੀ ਆਈਏ ਉਹ ਮਨਾ ਕਰਦੇ ਪਏ ਨੇ ਹਜੇ ਨਾ ਜਾਣਾ ਜੁਲਾਈ ਚ ਜਾਣਾ
ਨਹੀਂ ਆਪਣਾ ਫੇਰ ਕਹਿੰਦੇ ਸੀ ਵੀ ਜੁਲਾਈ ਚ ਨਾ ਥੋੜ੍ਹੀ ਬਰਫ਼ ਵਗੈਰਾ ਘੱਟ ਹੁੰਦੀ ਹੈ
ਉਹ ਥੋੜਾ ਬਰਸਾਤੀ ਮੌਸਮ ਹੋ ਜਾਂਦਾ ਨਾ ਉਸ ਟਾਈਮ
ਹਾਂਜੀ ਹਾਂਜੀ ਨਾਲੇ ਉਹ ਥੋੜ੍ਹਾ ਰਸਤਾ ਵੀ ਮੈਂ ਸੁਣਿਆ ਬੜਾ ਡਰਾਮਨਾ ਜਿਹਾ ਹੈਗਾ
ਹਾਂਜੀ ਹਾਂਜੀ ਰਸਤਾ ਥੋੜ੍ਹਾ ਇਦਾਂ ਹੀ ਹੈ ਥੋੜ੍ਹਾ ਵਿੱਚ ਰੋਡਸ ਵਗੈਰਾ ਬਣ ਰਹੇ ਨਾ ਰਸਤੇ ਬਣਦੇ ਪਏ ਨੇ
ਫਿਰ ਪਹਿਲਾਂ ਕਦੀ ਗਏ ਵੇ ਓ?
ਆ
ਅੱਛ ਅੱਛਾ ਹੁਣ ਤੁਸੀਂ ਫੈਮਲੀ ਨਾਲ
ਹਾਂਜੀ-ਹਾਂਜੀ, ਹੁਣ ਫੈਮਲੀ ਨਾਲ ਜਾਨਾ, ਪਹਿਲੇ ਹੀ ਫੈਮ ਲੀ ਨਾਲ ਗਿਆ ਸੀ ਇੱਕ ਵਾਰ ਓ ਫਿਰ ਉਸ ਤੋਂ ਬਾਅਦ ਦੂਜੀ ਵਾਰੀ ਫਰੈਂਡਸ ਨਾਲ ਗਿਆ ਸੀ ਹੁਨ ਫਿਰ ਸ਼ਮਿਆਂ ਵੱਲ ਚਲਿਆ।
ਫਿਰ ਆਪਣਾ ਚੜਾਈ ਚੜੂਈ ਹੋ ਗਈ ਸੀ ਤੁਹਾਡੇ ਕੋਲ, ਤੁਹਾਡੇ ਫੈਮਲੀ ਤੋਂ ਸਭ ਕੋਲ, ਅੱਜ-ਕੱਲ ਬਹੁਤ ਹੈਲਥ ਇਸ਼ੂ ਚੱਲਦੇ ਪਏ ਨਾ।
ਹਾਂਜੀ-ਹਾਂਜੀ ਕਰ ਲੈਨਗੇ ਨਾਜ਼ੀ ਤੇ ਉੱਥੇ ਪਿੱਠੂ ਵਗੈਰਾ ਹੈਗੇ ਨੇ ਉਹਨਾਂ ਤੋਂ ਲੈ ਲਾਂਗੇ ਹੈਲਪ।
ਵੈਸੇ ਕਹਿੰਦੇ ਆ ਕਿ ਬਈ ਚੜਾਈ ਕਰੋ ਖੁਦ ਹੀ ਤਾਂ ਹੀ ਮਤਲਬ ਯਾ ਤਰਾ ਸਫਲੀ ਹੁੰਦੀ ਐ।
ਹਾਂਜੀ-ਹਾਂਜੀ ਉਹ ਤੇ ਹੈਗੀ ਏ ਹੁਨ
ਨਾਲੇ ਮੈਂ ਸੁਣਿਆ ਸੀ ਕਿ ਉੱਥੇ, ਹਾਂਜੀ-ਹਾਂਜੀ, ਨਾਲੇ ਸੁਣਿਆ ਸੀ ਕਿ ਉੱਥੇ ਬਈ, ਹਾਂਜੀ ਉੱਥੇ ਸੁਣਿਆ ਸੀ ਕਿ ਓ ਸੀਜਨ ਦੀ ਵੀ ਬੜੀ, ਥੋੜੀ ਦਿੱਕਤ ਹੈਗੀ ਐ ਉੱਥੇ।
ਹਾਂਜੀ ਓਕਸੀਜਨ ਦੀ ਦਿੱਕਤ ਤੇ ਉੱਪਰ ਜਾ ਕੇ ਹੈਗੀ ਏ ਨਾ ਮੇਨ, ਦਰਬਾਰ ਸਾਹਿਬ ਵਾਲੇ ਪਾਸੇ। ਨੀਚੇ ਤੇ ਤੁਸੀ ਤੁਹਾਨੂੰ ਦਿੱਕਤ ਨਈ ਆਏਗੀ, ਉਪਰ ਹੀ ਆਂਦੀ ਮੇਨ।
ਅੱਛਾ-ਅੱਛਾ। ਹੋਰ?
ਹੋਰ, ਤੁਹਾਡਾ ਵੈਸੇ ਕਦੋਂ ਏ ਫਾਈਨਲ ਪਲੈਨ?
ਮੈਂ ਤੁਹਾਨੂੰ ਦੱਸਿਆ ਤੇ ਆਪਣਾ ਪਲੈਨ ਤੇ ਇੱਕ ਤਰੀਕ ਦਾ ਈ ਐ ਮੇਨ, ਬਾਕੀ ਫੇਰ ਅਸੀਂ ਦੇਖਾਂਗੇ ਹੁਣ ਤੁਸੀਂ ਕਹਿ ਰਹੇ ਓ ਕਿ ਬਈ ਉੱਥੇ ਮਤਲਬ ਕਿ ਕਮਰਿਆਂ ਦੀ ਦਿੱਕਤ ਹੈ। ਹਨਾ? ਤੇ ਉਸ ਕਰਕੇ ਫ਼ੇਰ ਮੈਂ ਕੱਲ ਗੱਲ ਕਰੂੰਗਾ ਆਪਣੇ ਦੋਸਤਾਂ ਨੂੰ, ਕੀ ਬਾਅਦ ਚ ਬਨਾ ਲਾਂਗੇ ਅਸੀਂ ਪਲੈਨ।
ਹਾਂਜੀ-ਹਾਂਜੀ ਮੈਂ ਉਹੀ ਕਹਿ ਰਿਹਾ ਥੋੜਾ ਅੱਗੇ ਪਿੱਛੇ ਕਰਕੇ ਚੱਲਨਾ ਨਾ ਪਲੈਨ, ਇਕ ਦਮ ਨਾ ਬਨਾਨਾ।
ਹਾਂਜੀ-ਹਾਂਜੀ, ਕੋਈ ਨੀ ਉਹ ਤੇ ਆਪਾਂ ਫਿਰ ਦੇਖਣਾ ਹੀ ਪਊਗਾ ਹੁਨ, ਤੁਸੀਂ ਕਹਿ ਰਹੇ ਹੋ ਤੇ ਤੁਹਾਨੂੰ ਪਤਾ ਹੀ ਆ ਫਿਰ ਐਵੇਂ ਅਸੀਂ ਵੀ
ਹਾਂਜੀ-ਹਾਂਜੀ ਐਵੇਂ ਰੂਮਸ ਨਾ ਮਿਲਨ ਤੁਸੀਂ ਸਾਰੇ ਫਰੈਂਡਸ ਉੱਥੇ ਕਿੱਥੇ ਰਹੋਗੇ?
ਹਾਂਜੀ, ਹੋਰ ਫ਼ੇਰ ਤੁਸੀਂ ਅੱਜ ਕੀ ਖਾਧਾ ਰੋਟੀ ਚ? ਅੱਜ ਕਿ ਖਾਦਾ ਮੈਂ ਕਿਹਾ ਤੁਸੀ ਰੋ ਵਿੱਚ
ਪ੍ਰਸ਼ਾਦਾ, ਵੀਰ ਜੀ ਆਪਾ ਤੇ ਬਸ ਦਾਲ ਪ੍ਰਸ਼ਾਦਾ ਛਕਿਆ।
ਅੱਛਾ-ਅੱਛਾ। ਚਲੋ ਵਧੀਆ ਆ, ਦਾਲ ਫੁਲਕਾ ਹੀ ਖਾਈਦਾ ਹੁੰਦਾ ਰਾਤੀ ਹਲਕਾ ਭੋਜਨ।
ਹਾਂਜੀ-ਹਾਂਜੀ, ਹੋਰ ਤੁਹਾਡਾ ਹੋ ਗਿਆ ਡਿਨਰ?
ਹਾਂਜੀ-ਹਾਂਜੀ ਹਾਂ ਸਾਡਾ ਤੇ ਸੱਤ ਵਜੇ ਹੀ ਹੋ ਜਾਂਦਾ ਡਿਨਰ ਕਿਉਂਕਿ ਫਿਰ ਆਪਣਾ ਆਪਾਂ ਸੋਣਾ ਹੁੰਦਾ ਨਾ, ਸਵੇਰੇ ਉੱਠਨਾ, ਗੁਰਦੁਆਰੇ ਜਾਣਾ।
ਅੱਛਾ ਅੱਛਾ ਚਲੋ ਗੁਰੂ ਘਰ ਨਾਲ ਜੁੜੇ ਹੋ ਤੁਸੀਂ।
ਜਿੰਨੀ ਵੀ ਹੋ ਜਾਏ ਦੋ ਹੋ ਜਾਏ ਜਿੰਨਾ
ਅੱਛਾ ਅੱਛਾ ਚੰਡੀਗੜ ਆਏ ਤੁਸੀਂ।
ਪੂਰਾ ਤੇ ਆਪਣਾ ਫੇਰ ਉਸ ਤੋਂ ਬਾਅਦ ਦੇਖਾਂਗੇ ਜੇ ਜਾਇਆ ਗਿਆ ਤੇ ਜਾਊਗੇ।
ਅੱਛਾ ਚਲੋ ਵਧੀਆ ਗੱਲ ਹੈ ਫਿਰ ਵੀ ਗੁਰੂ ਦੇ ਲੜ ਨਾਲ ਲੱਗੇ।
ਹਾਂਜੀ ਹਾਂਜੀ ਬਿਲਕੁਲ ਉਹ ਤਾਂ ਦੇਖ ਦੇਖੋ ਅੱਜ ਕੱਲ ਕੁਛ ਨੀ ਹੈ ਦੁਨੀਆਂਦਾਰੀ ਤੇ ਹੈ ਨਾ ਆਪਣਾ ਨਿਤਨੇਮ ਕਰੋ ਗੁਰੂ ਘਰ ਨਾਲ ਜੁੜੋ ਸਭ ਨੂੰ ਇਹੀ ਹੈ ਹੋਰ ਕੁਛ ਨੀ ਨਾਲ ਜਾਣਾ ਇੱਕ ਨਿਤਨੇਮ ਚੰਗੀ ਬਾਣੀ ਪੜੋ ਚੰਗੇ ਬੋਲ ਬੋਲੋ ਹਨਾ। ਉਹੀ ਸਭ ਨਾਲ ਜਾਣਾ ਐ।
ਹਾਂਜੀ ਹਾਂਜੀ, ਵੀਰ ਜੀ ਸਹੀ ਕਹਿ ਰਹੇ ਹੋ ਤੁਸੀਂ। ਅੱਜ ਕੱਲ੍ਹ ਗੁਰੂ ਨਾਲ ਹੀ ਜੁੜਨਾ ਚਾਹੀਦਾ।
ਹਾਂਜੀ ਹੋਰ,
ਬਾਕੀ ਸਭ ਮੋਹ ਮਾਇਆ ਹੀ ਹੈਗੀ ਐ।
ਹਾਂਜੀ ਉਹ ਤੇ ਹੈਗੀ ਹੈ ਅੱਜ ਕੱਲ ਤੁਹਾਨੂੰ ਪਤਾ ਕੁਛ ਨੀ ਹੈ ਦੁਨੀਆਂ ਤੇ ਬਸ ਨਿਤਨੇਮ ਕਰੋ ਆਪਣਾ ਗੁਰਦੁਆਰੇ ਜਾਓ ਅਸੀਂ ਫਿਰ ਸਭ ਨੂੰ ਇਹ ਮਤਲਬ ਕਹਿੰਦੇ ਆਾਂ ਕਿ ਜਿੰਨਾ ਹੋ ਸਕਦਾ ਬਾਣੀ ਪੜ੍ਹੋ।
ਹਾਂਜੀ ਹਾਂਜੀ ਮੈਂ ਸਗੋਂ ਹੁਣੇ ਬੈਠਿਆ ਇਹ ਵੀ ਦੇਖ ਰਿਹਾ ਸੀ ਤਾਂ ਵੀ ਹੇਮਕੋਟ ਸਾਹਿਬ ਦੀ ਆ ਰਹੀ ਸੀ ਤੇ ਉੱਥੇ ਰਸਤੇ ਚ ਪੈਟਰੋਲ ਵਗੈਰਾ ਨੀ ਮਿਲਦਾ ਪਿਆ ਸੀ ਕਿਸੇ ਸੰਗਤ ਨੂੰ ਨਾ।
ਨਹੀਂ ਫਿਰ ਦੇਖ ਫਿਰ ਤੇ ਭਾਜੀ ਤੁਸੀਂ ਬਹੁਤ ਵਧੀਆ ਸਾਨੂੰ ਦੱਸਤਾ ਅਸੀਂ ਤਾਂ ਆਪਣਾ ਇੱਕ ਤਰੀਕ ਨੂੰ ਨਿਕਲਣਾ ਹੀ ਸੀ। ਹੁਣ ਅਸੀਂ ਕਲ ਨੂੰ ਕਰਦੇ ਆ ਆਪਣੇ।
ਉਹ ਪ੍ਰਾਈਜ਼ ਹਾਈ ਹਾਈ ਹੋਏ ਨਾ ਨਾ ਤਾਂ ਕਰਕੇ ਥੋੜ੍ਹਾ ਪੈਟਰੋਲ ਦੀ ਦਿੱਕਤ ਹੋ ਰਹੀ ਹੈ ਤੇ ਉੱਥੇ ਵੈਸੇ ਨਹੀਂ ਮਿਲਦਾ ਪਿਆ।
ਅੱਛਾ ਅੱਛਾ।
ਹੇਮਕੁੰਟ ਸਾਹਿਬ ਸਾਈਡ ਸਾਰੇ ਪੈਟਰੋਲ ਪੰਪ ਲਗਭਗ ਬੰਦ ਹੀ ਰੱਖੇ ਨੇ ਉਹਨਾਂ ਨੇ।
ਮੇਨ ਤੇ ਇਹੀ ਰੀਜਨ ਹੈ ਨਾ ਉਹਨਾਂ ਦਾ ਕਿ ਜਿਹੜਾ ਆਪਣਾ ਅ ਕੀ ਕਹਿੰਦੇ ਨੇ ਮਹਿੰਗਾਈ ਹੋ ਰਹੀ ਹੈ ਪੈਟਰੋਲ ਮਹਿੰਗਾ ਹੋ ਰਿਹਾ ਹਨਾ। ਹੈਲੋ।
ਹਾਜੀ
ਹੈਲੋ।
ਕੋਈ ਸੰਗਤ ਬੜੀ ਜਾ ਰਹੀ ਐ ਨਾ
ਓਹੀ ਤੇ ਹੋਰ ਸੁਣਾਓ।
ਬਸ ਤੁਸੀਂ ਮੈਂ ਕਿਹਾ ਬਾਈਕ ਤੇ ਚੱਲਿਓ ਨਾ ਤੇ ਤੁਹਾਨੂੰ ਪਰੇਸ਼ਾਨੀ ਨਾ ਆਏ ਤਾਂ ਕਰਕੇ ਕਹਿ ਰਹੇ ਸੀ। ਬਈ ਥੋੜਾ ਧਿਆਨ ਰੱਖਿਓ ਜੇ ਜਾਣਾ ਹੋਇਆ ਤੇ ਕੋਈ ਕੈਨੀ ਵਗੈਰਾ ਪੈਟਰੋਲ ਦੇ ਨਾਲ ਲੈ ਕੇ ਜਾਣਾ ਨਾ ਇੱਥੋਂ
ਅੱਛ ਅੱਛਾ ਦੇਖੋ ਫਿਰ ਬਾਈਕ ਤੇ ਨਾਲ ਲਿਜਾਣਾ ਪੋਸੀਬਲ ਹੀ ਨਹੀਂ ਹੈ।
ਵੀ ਉੱਥੇ ਪੈਟਰੋਲ ਕੈਨੀ ਲਟ ਕਾ ਲੈਣਾ ਬਾਲ ਲੈਣਾ ਉਹਨੂੰ ਸਾਈਡ 'ਤੇ
ਨਹੀਂ ਪਤਾ ਕੀ ਆ ਫਿਰ ਅਸੀਂ ਦੇਖੋ ਦੋ ਜਣੇ ਆਾਂ ਹੁਣ ਪੰਜ ਛੇ ਦਿਨ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦੋ ਦਿਨ ਜਾਂਦੇ ਲੱਗਣਗੇ ਦੋ ਦਿਨ ਆਦੇ ਲੱਗਣਗੇ ਹਨਾ। ਤੇ ਆਪਣਾ ਉੱਥੇ ਦੋ ਦਿਨ ਬੰਦਾ। ਉੱਥੇ ਥੋੜਾ ਸਟੇ ਵੀ ਕਰੇਗਾ। ਤੇ ਫੇਿਰ ਉਸ ਹਿਸਾਬ ਨਾਲ ਤੇ ਸਮਾਨ ਵੀ ਬਹੁਤਾ ਹੁੰਦਾ ਆ ਹਨਾ ਤੇ ਮੇਨ ਹੁਣ ਇਹ ਹੈਗਾ ਕਦੇ ਕੀ ਅਸੀਂ ਪੈਟਰੋਲ ਫਿਰ ਕਿੱਦਾਂ ਸਟੋਰ ਕਰਕੇ ਲੈ ਜਾਊਗੇ ਕਿਉਂਕਿ ਆਲੇ ਦੁਆਲੇ ਦਾ ਸਾਡਾ ਸਮਾਨ ਹੀ ਪਿਆ ਹੋਊਗਾ ਬਾਈਕ ਤੇ
ਕੋਈ ਨਹੀਂ ਵੀਰ ਜੀ ਵੇਖ ਲੈਣਾ ਜਿਵੇਂ ਹੋਏ ਪੋਸੀਬਲ ਨਹੀਂ ਅਤੇ ਪ੍ਰੋਗਰਾਮ ਥੋੜ੍ਹਾ ਅੱਗੇ ਸ਼ਿਫਟ ਕਰ ਲੈਣਾ
ਹਾਂ ਅਸੀਂ ਉਹ ਏਦਾਂ ਕਰਾਂਗੇ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਜਿੱਦਾਂ ਹਜੇ ਆਪਣਾ ਇੱਕ ਤਰੀਕ ਨੂੰ ਉੱਥੇ ਥੋੜ੍ਹੀ ਦਿੱਕਤ ਚੱਲ ਰਹੀ ਹੈ। ਜੋ ਵੀ ਹੁਣੇ ਤੁਸੀਂ ਦੱਸਿਆ ਫਿਰ ਉਸ ਉਸਨੂੰ ਮੰੱਦੇਨਜ਼ਰ ਰੱਖਦੇ ਅਸੀਂ ਡਸੀਜ਼ਨ ਐਵੇਂ ਲੈਂਦੇ ਹਾਂ ਕਿ ਅਸੀਂ ਆਪਣਾ ਦਸ ਜਾਂ ਵੀਹ ਤਰੀਕ ਦਾ ਬਣਾ ਲੈਂਦੇ ਹਾਂ। ਨਹੀਂ ਤਾਂ ਫਰ ਅਸੀਂ ਜੁਲਾਈ ਨੂੰ ਹੀ ਚੱਲੂਗੇ ਤੁਹਾਡੇ ਨਾਲ ਤੁਸੀਂ ਆਪਣੀ ਫੈਮਿਲੀ ਨਾਲ ਹੋ ਜਾਣਾ
ਹਾਂਜੀ ਹਾਂਜੀ ਠੀਕ ਰਹੇਗਾ ਵੀਰ ਜੀ ਚਲੋ ਚੰਗਾ ਵੀਰ ਜੀ ਸਤਿ ਸ੍ਰੀ ਅਕਾਲ। ਚੰਗਾ ਲੱਗਗਾ।
ਹਾਂ ਠੀਕ।